ਹੈਲੋ।
ਹਾਂਜੀ, ਸਤਿ ਸ੍ਰੀ ਅਕਾਲ ਜੀ।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
ਹਾਂਜੀ ਸਭ ਵਧੀਆ। ਤੁਸੀਂ ਸੁਣਾਓ ਆਪਣਾ?
ਬਸ- ਬਸ, ਵਧੀਆ- ਵਧੀਆ, ਹੋਰ। ਕੀ ਕਰਦੇ, ਤੰਗ ਤੇ ਨੀ ਕਰਤਾ ਤੁਹਾਨੂੰ।
ਤੰਗ ਕੀ ਕਰਨਾ। ਪੇਲੇ ਟਾਈਮ ਪਾਸ ਕਰ ਰਿਹਾ, ਅੱਜ ਕੱਲ ਤੁਹਾਨੂੰ ਪਤਾ ਦਾ। ਫੋਨ ਹੱਥ 'ਚ ਪਿਆ ਵੈ, ਸਕਰੋਲ ਕਰੀ ਜਾਓ, ਕਰੀ ਜਾਓ, ਲੱਭੀ ਜਾਓ‌। ਕੁੱਛ ਨਾ ਕੁਛ। ਪਸੰਦ ਆਇ ਨਾ, ਤੇ ਔਡਰ ਕਰ ਦੇਵੋ।
ਹਾਂਗੇ ਵ ਸਹੀ, ਮੈਂ ਵੀ ਬੈਠੀ ਸੀ। ਮੈਂ ਕਿਹਾ ਮੇਰੇ ਕਜ਼ਨ ਦੀ, ਨਾ ਅਗਲੇ ਮਹੀਨੇ ਵਿਆਹ ਏ। ਤੇ ਮੈਂ ਕਿਹਾ, ਚੱਲਣਾ ਮੈਂ ਥੋੜ੍ਹਾ- ਥੋੜ੍ਹਾ ਕੁਛ ਦੇਖਾਂ, ਔਨਲਾਈਨ ਕੁਛ ਦੇਖ। ਾ ਮੈਂ ਕਿਹਾ ਚਲੋ ਮ, ਤੁਹਾਡੇ ਕੋਲ ਥੋੜੀ ਬਹੁਤ ਰਾਹਹੀਂ ਲੈ ਲਈ ਹੈ। ਕਿ ਔਨਲਾਈਨ ਵਧੀਆ ਹੁਣ ਦ ਸਿਸਟਮ ਹੀ ਆ ਔਫਲਾਈਨ ਅੱਛਾ ਲਹਿੰਦਾ
ਦੇਖੋ ਡਿਪੈਂਡ ਕਰਦਾ ਹਰ ਚੀਜ਼ ਦੇ ਉੱਪਰ ਹੁਣ ਤੁਸੀਂ ਕਹੋ ਕਿ ਔਨਲਾਈਨ ਅਸੀਂ ਕੱਪੜੇ ਖਰੀਦਣੇ ਆ ਕੱਪੜੇ ਤੇ ਕਈ ਵਾਰੀ ਕਈ ਵੈੱਬਸਾਈਟਾਂ ਇੱਦਾਂ ਦੀ ਵਧੀਆ ਵਧੀਆ ਵੀ ਜਿਹਨਾਂ ਦੇ ਕੱਪੜੇ ਬਹੁਤ ਵਧੀਆ ਆ ਰਿ ਆ ਪਰ ਕਈ ਜਿਹੜੇ ਹੈਗੇ ਆ ਫਰੋਡ ਵਾਲੇ ਜਿਹੜੇ ਵਿਚਾਰ ਆ ਉਹਨਾਂ ਦੇ ਕਈ ਚੀਜ਼ਾਂ ਇਦਾਂ ਦੀਆਂ ਕਿ ਲਿਖ ਦਿਖਾਉਂਦੇ ਕੁਛ ਹੋਰ ਹੈ ਤੇ ਘਰ ਕੁਛ ਆਉਂਦਾ ਤੇ ਕੱਪੜਿਆਂ ਦੇ ਮਾਮਲੇ ਚ ਤਾਂ ਮੇਰੀ ਰਾਏ ਤਾਂ ਪੂਰੀ ਤਰ੍ਹਾਂ ਹੀ ਹੈ ਕਿ ਤੁਸੀਂ ਜਾ ਕੇ ਮਾਰਕੀਟ ਚ ਜਾ ਕੇ ਸ਼ੋਪਿੰਗ ਆਫਲਾਈਨ ਹੀ ਕਰੋ ਘਰੋਂ ਕਰਨ ਦਾ ਤਾਂ ਕੋਈ ਮਤਲਬ ਨਹੀਂ ਕਿਉਂਕਿ ਕੱਪੜੇ ਔਨਲਾਈਨ ਦਿੱਖਦਾ ਕੁਛ ਹੋਰ ਹੈ ਸਾਨੂੰ ਕਈ ਵਾਰ ਚੀਜ਼ ਜੇ ਜਿਹਨੇ ਜਿਹਨੇ ਪਾਇਆ ਹੁੰਦਾ ਉਹਦੇ ਉੱਪਰ ਜੱਚਦਾ ਬਹੁਤ ਹੈ ਅਸੀਂ ਸੋਦੇ ਸਾਨੂੰ ਵੀ ਇਦਾਂ ਦਾ ਹੀ ਲੱਗੇਗਾ ਪਾ ਕੇ ਪਰ ਉਹ ਜਦੋਂ ਘਰ ਆਉਂਦਾ ਹੈ ਫੈਬਰਿਕ ਹੀ ਹੁੰਦਾ ਹੈ ਅਲੱਗ ਚੀਜ਼ ਹੁੰਦੀ ਹੈ ਕਈ ਵਾਰੀ ਕਲਰ ਸੂਟ ਨਹੀਂ ਕਰਦਾ ਸੂਟਾਂ ਦੇ ਮਾਮਲੇ ਚ ਤਾਂ ਮੈਂ ਮਤਲਬ ਪੂਰੀ ਤਰ੍ਹਾਂ ਹੀ ਕਹਿੰਦੀ ਹੈ ਕਿ ਨਹੀਂ ਜੇ ਸਾਨੂੰ ਜਾ ਕੇ ਹੀ ਮਾਰਕੀਟ ਚ ਜਾ ਕੇ ਸਾਹਮਣੇ ਬੈਠ ਕੇ ਟਰਾਈ ਕਰਕੇ ਹੀ ਚੀਜ਼ ਲੈਣੀ ਚਾਹੀਦੀ ਹੈ
ਹਾਂਜੀ ਹਾਂਜੀ ਬਿਲਕੁਲ ਬਿਲਕੁਲ ਮੈਂ ਵੀ ਮੈਂ ਤਾਂ ਜ਼ਿਆਦਾਤਰ ਨਾ ਆਫਲਾਈਨ ਹੀ ਲੈਂਦੀ ਹਾਂ ਮਾਰਕੀਟ ਹੀ ਜਾ ਕੇ ਆਪਣੇ ਫਰੈਂਡਸ ਨਾਲ ਜਾਂ ਕਜ਼ਨ ਨਾਲ ਸ਼ੋਪਿੰਗ ਮੈਂ ਵੈਸੇ ਸ ਸੀ ਮੈਂ ਕਿਹਾ ਯਾਰ ਕਦੇ ਕੀਤੀ ਨੀ ਮੈਂ ਇੱਹ ਕਿਊ ਆਰ ਨਾ ਮੈਂ ਮੰਗਵਾਇਆ ਸੀ ਔਨਲਾਈਨ ਮੈਗੀ ਕੀਤੀ ਮੈਂ ਨਾ ਇੱਕ ਮੈਂ ਡਰੈਸ ਦੇਖੀ ਸੀ ਉਹ ਨਾ ਬਹੁਤ ਪਿਆਰੀ ਸੀ ਫਨ ਪੀ ਸੀ ਲੌਂਗ ਫਰੋਕਸ ਕਰੋ ਲੌਂਗ ਅਤੇ ਮਤਲਬ ਅੱਛੀ ਸੀ ਬਹੁਤ ਪਿਆਰੀ ਸੀ ਔਰ ਬਰੈਂਡਡ ਐਪ ਤੋਂ ਮੈਂ ਮੰਗਵਾਈ ਤੇ ਮੈਂ ਕਿਹਾ ਚੱਲਣਾ ਮੈਂਨਾ ਔਡਰ ਕਰ ਦਿੰਦੇ ਹਾਂ ਕੈਸ਼ ਔਨ ਡਿਲਵਰੀ ਵੀ ਸੀ ਜਦੋਂ ਸਭ ਕੁਛ ਕਰਤਾ ਘਰੇ ਆ ਗਈ ਤੁਹਾਨੂੰ ਪਤਾ ਜਦੋਂ ਨਵੀਂ ਕੋਈ ਚੀਜ਼ ਆਉਂਦੀ ਹੈ ਨਾ ਐਕਸਾਈਟਮੈਂਟ ਬਹੁਤ ਹੁੰਦੀ ਹੈ ਉਨਾਂਨੂੰ ਖੋਲਣ ਦੀ ਅਤੇ ਉਹਨੂੰ ਪਾਉਣ ਦੀ ਮੈਂ ਫਟਾਫਟ ਉਹਨੂੰ ਖੋਲ੍ਹਿਆ ਸਭ ਕੁਛ ਕੀਤਾ ਅੱਗੇ ਕੀ ਦੇਖਿਆ ਜਿਹੜੇ ਦੋ ਤਿੰਨ ਸਾਲ ਦੇ ਬੱਚਿਆਂ ਨੂੰ ਫਰੋਕਸ ਨਹੀਂ ਆਉਂਦੀਆਂ
ਹਾਂਜੀ-ਹਾਂਜੀ ਹਾਂ ਉਹੀ ਨਾ ਇ ਤਾਂ ਫਰੋਡ ਅਜ ਅੱਜ ਦੇ ਟਾਈਮ ਚ ਮਤਲਬ ਲੋਕੀ ਸਿੱਧਾ ਕੰਮ ਨੀ
ਕਰਤੇ ਨਾ-ਨਾ ਉਹੀ ਨਾ ਦੇਖੋ ਇਹਦੇ, ਹਾਂਜੀ ਇਹਦੇ ਨਾਲ ਕੀ ਹੁੰਦਾ ਦੇਖੋ ਜਿਹੜੀ ਟਰਸਟਫੁਲ ਐਪ ਸ ਐ ਨਾ
ਹੂੰ, ਉਹਨਾਂ ਦੀ ਵੀ ਹਾਂਜੀ ਉਹਨਾਂ ਦਾ ਵੀ ਉਹਨਾਂ ਦਾ ਵੀ ਖ ਖ਼ਰਾਬ ਹੋ ਜਾਂਦੀ ਹੈ ਹਾਂਜੀ ਇਹੀ ਤਾਂ ਹੈ
ਕਿਉਂਕਿ ਫਰੋਡ ਕਰਨ ਵਾਲੇ ਕੀ ਕਰਦੇ ਨੇ ਉਹਨਾਂ ਨੇ ਦੇਖਿਆ ਔਡਰ ਪਲੇਸ ਹੋ ਕੇ ਉਥੋਂ ਉਹਦੀ ਸਕਰੀਨ ਸ਼ੋਟ ਚੁੱਕਦੇ ਆ ਆਪਣੀ ਆਈ ਡੀ 'ਤੇ ਰੱਖ ਲੈਂਦੇ ਨੇ ਅਤੇ ਉਹ ਕੁਛ ਲਿੰਕ ਉਹਨਾਂ ਦਾ ਐਸਾ ਸਿਸਟਮ ਦਾ ਹੁੰਦਾ ਕਿ ਜਿਨਾਂ ਤੋਂ ਉਹਨਾਂ ਦੀ ਆਈ ਡੀ ਮਿਸਪਲੇਸ ਹੋ ਜਾਂਦੀ ਹੈ ਅਤੇ ਔਡਰ ਉੱਧਰ 'ਚਲਿਆ ਜਾਂਦਾ ਹੈ। ਪੈਸੇ ਖਾ ਲੈਂਦੇ ਨੇ। ਫੋਨ ਕੋਈ ਕੁਛ ਕੋਈ ਕਿਸੇ ਦਾ ਰਿਪਲਾਈ ਨਹੀਂ ਆਉਂਦਾ ਫਿਰ ਮੈਂ ਜਦੋਂ ਮੰਗਵਾ ਲਿਆ ਓਪਨ ਕੀਤਾ ਪਰ ਮੈਂ ਉਸ ਬੰਦੇ ਨੂੰ ਇੰਨੇ ਫੋਨ ਕੀਤੇ ਇੰਨੇ ਜ਼ਿਆਦਾ ਉਸ ਬੰਦੇ ਨੇ ਮੇਰੇ ਫੋਨ ਹੀ ਨਹੀਂ ਚੁੱਕੇ ਹਾਰ ਕੇ ਜਦੋਂ ਉਹਨੇ ਮੇਰਾ ਫੋਨ ਚੁੱਕਿਆ ਤਾਂ ਉਹ ਮੈਨੂੰ ਕਹਿੰਦਾ ਕਹਿੰਦਾ ਮੈਮ ਸਾਡੇ ਤੱਕ ਨਾ ਸਿਰਫ ਉੱਥੋਂ ਦੀ ਚੁੱਕਣ ਤੱਕ ਦੀ ਦਾ ਪਲੇਸ ਹੁੰਦਾ ਹੈ ਔਡਰ ਸਾਨੂੰ ਨੀ ਪਤਾ ਕਿੱਥੋਂ ਸਮਾਨ ਆਇਆ ਕਿ ਕਿਵੇਂ ਦਾ ਆਇਆ ਮੈਂ ਫਿਰ ਉਸ ਤੋਂ ਬਾਅਦ ਨਾ ਕੰਨਾਂ ਨੂੰ ਹੱਥ ਲਾ ਲਿਆ ਕਿ
ਹੂੰ, ਕੁਛ ਨੀ ਵ ਇਹੀ ਤਾਂ ਇਹੀ ਤਾਂ ਕਹਿ ਰਹੇ ਨਾ ਇ ਚੀਜ਼ਾਂ ਦਾ ਹੈ ਬਾਕੀ ਓਦਾਂ ਜਵੈਲਰੀ ਵਗਰਾ ਦੇੋ ਸਟੋਪੇਜ ਅਗਰ ਦੇਖਿਆ ਜਾਵੇ ਕਿਸ ਵੇਲੇ ਜਾਵੈਲਰੀ ਆਨਲਾਈਨ ਸਾਨੂੰ ਕਈ ਚੀਜ਼ ਬੜੀ ਜਲਦੀ ਹੋ ਮੈਂਨੂੰ ਲਾਸਟ ਟੂ ਲਾਸਟ ਮੈਂ ਕਰਵਾ ਚੌਥ ਦੇ ਟਾਈਮ ਡਰੈਸ ਲੈ ਲਈ। ਮੇਰੀ ਮਦਰ ਇਨ-ਲਾ ਨੇ ਮੈਨੂੰ ਗਿਫਟ ਕੀਤੀ ਦੋ ਦਿਨ ਪਹਿਲੇ ਨਾ ਕਰਵਾ ਚੌਥ ਸਰਪ੍ਰਜ਼ ਦਿੱਤਾ ਕਰਵਾ ਚੌਥ ਤੋਂ ਪਹਿਲੇ ਤੇ ਓਦੇ ਨਾਲ ਹ ਜਵੈਲਰੀ ਨਾ ਮਿਲੇ ਫਿਰ ਮੈਂ ਸੋਚਿਆ ਹਣ ਜਵੈਲਰੀ ਮੈਂ ਕਿਹਾ ਫਿਰ ਉਹਦੇ ਨਾਲ ਗੋਲਡ ਆਪਣਾ ਗੋਲਡ ਵੀ ਨਹੀਂ ਜੱਚਦਾ ਕਈ ਵਾਰੀ ਆਪਣਾ ਗੋਲਡ ਜਿਹੜਾ ਹੁੰਦਾ ਮੈਚਿੰਗ ਨੀ ਕਰ, ਮੈਚ ਹੀ ਨਹੀਂ ਕਰ ਰਿਹਾ ਸੀਗਾ। ਤੇ ਮੈਂ ਫੇਿਰ ਮੈਂ ਹੁਨ ਮ ਸੋਚਾ ਕਰਾਂ ਕਿ ਮਾਰਕੀਟ ਜਾਣ ਦਾ ਮੇਰੇ ਕੋਲ ਟਾਈਮ ਨਹੀਂ ਤੇ ਬੱਚੇ ਵੀ ਛੋਟੇ ਸੀ ਤੇ ਮੈਂ ਕਿਹਾ ਚਲੋ ਮੈਂ ਨਾ ਔਨਲਾਈਨ ਫਿਰ ਮੈਂ ਮਿੰਤਰਾ ਤੋਂ ਮੰਗਵਾਏ। ਮਿੰਦਰਾ ਤੋਂ ਮੈਂ ਉਹਦੀ ਡਰੈਸ ਦੇ ਰਿਲੇਟਿਡ ਉਹ ਕਰ ਤਾਂ ਉਹਦੇ ਨਾਲ ਦੇ ਮੈਚਿੰਗ, ਮਿਨਤਰਾ ਤੋਂ ਮਿਨਤਰਾ ਤੋਂ ਇਹ ਹੈ ਕਿ ਚੀਜਾਂ ਜਿੱਦਾਂ ਜੁਵੈਲਰੀ ਲੋਕਲ ਜੁਵੈਲਰੀ ਜਿਹੜੀ ਹੁੰਦੀ ਹੈ ਰੇਟ ਵੀ ਜ਼ਿਆਦਾ ਨੀ ਸੀਗਾ ਤੇ ਨੋਰਮਲ ਸੀਗਾ। ਇੱਧਾਂ ਦੀਆ ਚੀਜ਼ਾਂ ਅਸੀਂ ਮੰਗਵਾ ਸਕਦੇ ਹਾਂ। ਕਿਉਂਕਿ ਉਹ ਜਿਹੜੀ ਚੀਜ਼ਾਂ ਨਾ ਥੋੜੀਆਂ ਬਹੁਤੀਆ ਮੈਚ ਕਿਉਂਕਿ ਲੋਕਲ ਜੁਵੈਲਰੀ ਪਾਨੀ ਕਿੰਨੀ ਕੁ ਵਾਰੀ ਹੁੰਦੀ ਆ। ਇੱਕ ਵਾਰੀ ਪਾ ਲਈ ਦੋ ਵਾਰੀ ਪਾਲੀ ਤੇ ਜੂ ਸੀ ਡਰੈਸਾਂ ਵੀ ਤੁਸੀਂ ਕਦੀ ਕਦੀ ਪੈਂਦੀਆਂ। ਤੁ
ਨਾਲੇ ਦੇਖੋ ਨਾ ਇਹ ਕੱਪੜੇ ਆ ਚਲੋ ਕੱਪੜਿਆਂ ਦਾ ਜਿਵੇਂ ਸਾਨੂੰ ਡਰ ਰਹਿੰਦਾ ਹਨਾ। ਬਟ ਇਹ ਬਾਕੀ ਸਮਾਨ ਔਨਲਾਈਨ ਲਈ ਬਹੁਤ ਵਧੀਆ ਹੈਗੇ ਨੇ ਜਿਵੇਂ ਤੁਸੀਂ ਜਵੈਲਰੀ ਕਹਿ ਤਾ ਜਿਵੇਂ ਤੁਸੀਂ ਇਹ ਕਿਚਨ ਦਾ ਸਮਾਨ ਲੈ ਲਓ ਹੋਰ ਛੋਟੀ ਮੋਟੀ ਚੀਜ਼ਾਂ ਲੈ ਲਓ ਜਿਵੇਂ ਤੁਹਾਨੂੰ ਪਤਾ ਹੈ ਰੈਪ ਪਰਸ ਹੁੰਦੇ ਨੇ ਟਿਸ਼ੂ ਪੇਪਰਸ ਹੁੰਦੇ ਨੇ ਚਲੋ ਸਾਨੂੰ ਔਨਲਾਈਨ 'ਚ ਕੀ ਦੇਖੋ ਕਈ ਚੀਜ਼ਾਂ ਬਾਰੇ ਇੱਦਾਂ ਹੁੰਦਾ ਆ ਕਿ ਸਾਨੂੰ ਔਫਲਾਈਨ ਇੰਨੀ ਚੀਜ਼ ਪਸੰਦ ਨਹੀਂ ਆਉਂਦੀ ਕਿਚਨ ਦੇ ਰਿਗਾਰਡਿੰਗ ਜਾਂ ਹੋਮ ਦੇ ਘਰ ਤੇ ਕੁਝ ਚੀਜ਼ ਲਈ ਜਿਹਨੀ ਸਾਨੂੰ ਔਫਲਾਈਨ ਪਸੰਦ ਆ ਜਾਂਦੀ ਆ। ਉਹ ਸੋਰੀ ਔਨਲਾਈਨ ਪਸੰਦ ਆ ਜਾਂਦੀ ਹੈ ਅਤੇ ਹੈ ਨਾ ਔਨਲਾਈਨ ਦੇ ਵਿੱਚ ਦੇਖੋ ਜਿਵੇਂ ਸੇਲ ਚੱਲਦੀ ਹੈ ਕੁਛ ਚੱਲਦੇ ਹਨ ਦੇਖੋ ਥੋੜ੍ਹਾ ਪ੍ਰਾਈਜ਼ ਵੀ ਘਟ ਹੁੰਦਾ ਪਲੱਸ ਦੂਜੀ ਚੀਜ਼ ਕੀ ਹੁੰਦੀ ਕੋ ਉਹ ਮਿਲਦਾ ਸਾਨੂੰ ਹਰ ਇੱਕ ਚੀਜ਼ ਨਾਲ ਕੌਬੋ ਮਿਲਦਾ ਹੈ ਜਿਵੇਂ ਅੱਜ ਕੱਲ੍ਹ ਹੁਣ ਕਿੰਨੇ ਜ਼ਿਆਦਾ ਉਹ ਟਰੈਂਡਿੰਗ ' ਚੱਲਦੇ ਪਏ ਨੇ ਕਿਚਿੰਗ ਲਈ ਟਿਸ਼ੂ ਪੇਪਰਸ
ਟੀਸ਼ੂ ਪੇਪਰ
ਜਿਹੜੇ ਹੁੰਦੇ ਨੇ ਯੂਜਵੇਬਲ ਯੂਜੇਬਲ ਹੈ ਨਾ ਹਾਂ ਉਹਨੂੰ ਵੋਸ਼ ਕਰਕੇ ਵੀ ਤੁਸੀਂ ਸੁਕਾ ਦੋ ਤੂੰਸੀਂ ਉਸਨੂੰ ਫਿਰ ਯੂਸ
ਫੇਰ ਯੂਜ ਕਰਲੋ ਉਹੀ ਹਾਂ ਉਹੀ ਕਹਿ ਰਹੀ ਕਈ ਚੀਜ਼ਾਂ ਇਦਾ ਦੀਆ ਹਾਂਜੀ ਉਹ ਅਸੀਂ ਰਿਕਮੈਂਡ ਕਰਦੇ ਮੈਂ ਉਹੀ ਕਹਿ ਰਹੀ ਤਾਂ ਮੈਂ ਪਹਿੱ ਕੱਪੜਿਆਂ ਦੀ ਗੱਲ ਕੀਤੀ ਕਿ ਕੱਪੜੇ ਜਿਹੜੇ ਹੈ ਉਹ ਅਸੀਂ ਨਹੀਂ ਮੰਗਵਾ ਸਕਦੇ ਪਰ ਹਾਂ ਬਾਕੀ ਚੀਜ਼ ਦਾ ਬਾਕੀ ਜ ਜਵੈਲਰੀ ਹੋ ਗਈ ਹੈ, ਕਿਚਨ ਦਾ ਕੋਈ ਸਮਾਨ ਹੋ ਗਿਆ। ਜਾਂ ਅਸੀਂ ਆਪਣੇ ਹੀ ਹੁਣ ਜਦੋਂ ਅਸੀਂ ਛੋਟੇ, ਛੋਟੀ ਮੋਟੀ ਚੀਜਾ ਜਿਦਾਂ ਬੱਚਿਆਂ ਲਈ ਚੋਕੋ ਵਗੈਰਾ ਮੰਗਾਣੇ ਹੁੰਦੇ ਆ। ਉਹਨਾਂ ਦੇ ਉਹ ਕਈ ਵਾਰੀ ਆਫਰ ਲਗਾਏ ਹੁੰਦੇ ਆ ਇੱਕ ਦੇ ਨਾਲ ਇੱਕ ਫ੍ਰੀ ਲੱਗਿਆ ਹੁੰਦਾ ਵੱਡੇ-ਵੱਡੇ ਪੈਕਸ ਮਿਲ ਜਾਂਦੇ ਆ ਉਹੀ ਕਹਿ ਰਹੀ ਕਿ ਉਹਨਾਂ ਚੀਜ਼ਾਂ ਦੇ ਸਾਨੂੰ ਉਹ ਚੀਜ਼ਾਂ ਇਹ ਕਿ ਕੰਪਨੀ ਦੀ ਆਣੀ ਆ ਮੈਂ ਕੰਪਨੀ ਵੱਲੋਂ ਆਉਣਾ ਮਿਸਿੰਗ ਹੋ ਜਾਂਦੀ ਕਿਸੇ ਵੇਲੇ ਕੋਈ ਚੀਜ਼ ਜਿੱਦਾਂ ਚਾਰ ਚੀਜ਼ਾਂ ਮੰਗਾਈ ਇੱਕ ਚੀਜ਼ ਨਹੀਂ ਆਦੀ ਅਸੀਂ ਔਨ ਦੀ ਸਪੋਟ ਨੂੰ ਰਿਸਪੋਂਸ ਕਰਦੇ ਹਾਂ ਜਿੱਦਾਂ ਕਈ ਵੈਬਸਾਈਟ ਬੜੀਆਂ ਹੁਣ ਜੈਨਿਉਨ ਚੱਲ ਰਹੀਆਂ ਅੱਜ ਕਲ ਜੇਪੋਟੋ ਜੁਪਟੋ ਬਹੁਤ ਅੱਛੀ ਤਰ੍ਹਾਂ ਚੱਲ ਰਿਹਾ ਤੇ ਤੇ ਇਹ ਜਿਹੜੀਆਂ ਚੀਜ਼ਾਂ ਇਹਨਾਂ ਨੂੰ ਅਗਰ ਮਿਸ ਵੀ ਹੁੰਦਾ ਔਨ ਦੀ ਸਪੋਟ ਉਹ ਸਾਨੂੰ ਉਹਦਾ ਪੇਮੈਂਟ ਦੁਬਾਰਾ ਰਿ
ਬਿਲਕੁਲ-ਬਿਲਕੁਲ ਕਈ ਕਈ ਤਾਂ ਇੱਦਾਂ ਦੇ ਹੁੰਦੇ ਨੇ ਐਪਸ ਔਨਲਾਈਨ ਦੇ ਵਿੱਚ ਇੱਕ ਵਾਰੀ ਕੀ ਹੋਇਆ ਮੇਰੇ ਬ੍ਰਦਰ ਨੇ ਕੋਈ ਚੀਜ਼ ਮੰਗਵਾਈ ਉਹਨਾਂ ਨੇ ਕੀ ਕੀਤਾ ਮੇਰੇ ਵੀਰ ਨੇ ਨਾ ਕੋਈ ਚੀਜ਼ ਮੰਗਵਾਈ ਅਤੇ ਉਹਨੂੰ ਕੀ ਹੋਇਆ ਬਟ ਉਹਨੇ ਕੋਈ ਚੀਜ਼ ਮੰਗਵਾਈ ਤਾਂ ਉਹਦਾ ਨਾ ਜਿਵੇਂ ਪੈਸੇ ਜਿਵੇਂ ਸੇਫ ਹੋ ਜਾਂਦੇ ਨਾ ਜਿਵੇਂ ਕਹਿੰਦੇ ਨੇ ਕਿ ਤੁਹਾਨੂੰ ਇਹਦੇ ਵਿੱਚ ਫਿਫਟੀ ਪਰਸੈਂਟ ਜਾਂ ਸੱਤਰ ਪਰਸੈਂਟ ਜਾਂ ਸੌ ਪ੍ਰਸੈਂਟ ਤੁਹਾਨੂੰ ਸੇਫ ਹੋ ਗਿਆ। ਉਹਨਾਂ ਨੇ ਕੀ ਕੀਤਾ ਉਹਨਾਂ ਦੇ ਜਿਹੜਾ ਐਪ ਹੁੰਦਾ ਨਾ ਜਿਵੇਂ ਮਿੰਟ ਐਪ ਉਹਦੇ ਨਾ ਵੋਲਟ ਪਾਤੇ ਉਹਨਾਂ ਨੇ ਵੋਲਟ ਚ ਪਾ ਤੇ ਅਤੇ ਉਹਨਾਂ ਨੇ ਕਿਹਾ ਜਦੋਂ ਵੋਲੇਟ 'ਚ ਪਾਤੇ ਨੇ ਇਹਦਾ ਮਤਲਬ ਤਾਂ ਤੁਸੀਂ ਅਗਰ ਕੋਈ ਵੀ ਅਗਲੀ ਚੀਜ਼ ਕੁਛ ਵੀ ਮੰਗਵਾਦੇ ਹੋ ਤੁਹਾਨੂੰ ਜਿੰਨੇ ਪੈਸੇ ਆਉਂਦੇ ਉਹਦੇ ਵਿੱਚੋਂ ਲੈਸ ਹੋ ਜਾਣਗੇ। ਮੈਂ ਕਿਹਾ ਚਲੋ ਐ ਤਾਂ ਕਈ ਚੀਜ਼, ਲਈ ਵਧੀਆ ਹੈਗਾ। ਦੇਖੋ ਜਿਵੇਂ ਮੈਂ ਹੁਣ ਕੱਪੜੇ ਮੰਗਵਾਏ ਨੇ ਜਾਂ ਹੋਰ ਮੈਂ ਦੋ-ਤਿੰਨਾਂ ਕੋਲੋਂ ਸੁਣਿਆ ਹੁਣ ਜਿਵੇਂ ਤੁਹਾਡੇ ਤੋਂ ਵੀ ਸੁਣ ਲਿਆ ਦੇਖੋ ਮੈਂ ਤਾਂ ਹੁਣ ਸੌ ਵਾਰ ਕੰਨ ਨੂੰ ਹੱਥ ਲਾਉਂਗੀ ਕਿ ਬਈ ਇਸ ਤੋਂ ਵਧੀਆ ਬਾਜ਼ਾਰ ਗਏ ਵਧੀਆ ਦੇਖੋ ਬਜ਼ਾਰ ਜਾਣ ਦਾ ਕਿੱਦਾਂ ਰਹਿੰਦਾ ਹੈ ਤੁਸੀਂ, ਜਾ ਜਿਹਦੇ ਨਾਲ ਵੀ ਜਾ ਰਹੇ ਹੋ ਫਰੈਂਡ ਨਾਲ ਆਪਣੀ ਭਾਬੀ ਨਾਲ ਜਾਂ ਕਿਸੇ ਨਾਲ ਵੀ ਦੇਖੋ ਤੁਹਾਡਾ ਕੀ ਹੁੰਦਾ ਇੱਕ ਉਸ ਬੰਦੇ ਨਾਲ ਟਾਈਮ
ਟਾਈਮ ਸਪੈਂਡ ਹੋ ਜਾਂਦਾ, ਕੁਛ ਬਾਹਰ ਨਿਕਲ ਕੇ ਰਿਫਰੈਸ਼ਮੈਂਟ ਮਿਲ ਜਾਂਦੀ ਹੈ ਬਾਹਰ ਜਾਓ ਮਾਈੰਡ ਥੋੜਾ, ਚੀਜ਼ਾਂ ਚਾਰ ਦੇਖੋ ਚਾਰ ਦੇਖਣ ਜਾਓ ਪੰਜ ਚੀਜ਼ਾਂ ਪਸੰਦ ਵੀ ਆ ਜਾਂਦੀ ਕਿਸੇ ਵੇਲੇ, ਤਾਂ ਬਹੁਤ ਸਾਰੀ ਚੀਜ਼ਾਂ ਦਾ ਦੂਸਰਾ ਹੈ ਕਿ ਬਾਹਰ ਨਿਕਲ ਨਿਕਲਣਾ ਅੱਜਕੱਲ ਦੇ ਖਡੈਨਟਰੀ ਜਿਹੜੀ ਸਾਡੀ ਲਾਈਫ ਹੋ ਗਿਆ ਹਰ ਵੇਲੇ ਅੰਦਰ ਹੀ ਬੈਠ ਕੇ ਕੰਮ ਕਰਨਾ ਉਹਦੇ ਨਾਲ ਸਾਨੂੰ ਬਾਹਰ ਜਾ ਕੇ ਹੈ ਕੀ ਚਲੋ ਨਿਕਲੇ ਹਾਂ ਅਸੀਂ ਬਾਹਰ ਘਰ ਬੈਠੇ ਇਦਾਂ ਹੀ ਰਹਿੰਨੇ ਆ। ਬਾਹਰ ਨਿਕਲਣ ਦੀ ਵਾਰੀ ਨੇ ਤਾਂ ਤਿਆਰ ਹੋਣਾ ਹੈ। ਕਿਤੇ ਜਾਣਾ ਹੈ ਕੁਛ ਨਵੇਂ ਕੱਪੜੇ ਪਾ ਕੇ ਜਾਵਾਂਗੇ ਨਵਾਂ ਕੁੱਝ ਤਿਆਰ ਹੋ ਕੇ ਜਾਵਾਂਗੇ। ਤਾਂ ਇਹ ਚੀਜ਼ਾਂ ਦਾ ਇਹਨਾਂ
ਨਾ ਅਸੀਂ, ਹਾਂਜੀ, ਹਾਂਜੀ ਨਾਲੇ ਸਾਡਾ ਔਫਲਾਈਨ ਦਾ ਏਦਾਂ ਦਾ ਸਿਸਟਮ ਰਹਿੰਦਾ ਕਿ ਤੁਸੀਂ ਅਗਰ ਬਾਜ਼ਾਰ 'ਚ ਆ ਕੇ ਕੁਛ ਕੱਪੜਾ ਲੈ ਰਹੇ ਹੋ ਨਾ ਦੇਖੋ ਤੁਸੀਂ ਉਹਨੂੰ ਟੱਚ ਕਰਕੇ ਦੇਖ ਸਕਦੇ ਹੋ। ਉਹਨੂੰ ਤੁਸੀਂ ਕੱਪੜੇ ਨੂੰ ਹੱਥ ਲਾ ਕੇ ਦੇਖ ਸਕਦੇ ਹੋ ਬਟ ਔਨਲਾਈਨ ਇਹ ਨਹੀਂ ਹੁੰਦਾ ਔਨਲਾਈਨ ਦੇਖਦੇ ਹਾਂ ਯਾਰ ਇਹ ਸੋਹਣਾ ਆ, ਰੇਟ ਵੀ ਦੇਖ ਲਿਆ, ਲਿਖਿਆ ਵੀ ਉੱਥੇ ਹੁੰਦਾ ਆ ਪਰ ਜਦੋਂ ਘਰ ਆਉਂਦਾ ਏ ਜਾਂ ਤਾਂ ਉਹ ਕੱਪੜਾ ਨਹੀਂ ਉਹੋ ਜਿਹਾ ਹੋਏਗਾ ਜਾਂ ਤਾਂ ਉਹ ਕਲਰ ਨਹੀਂ ਹੋਏਗਾ। ਕਿਉਂਕਿ ਮੈਂ ਨਾ ਇੱਕ ਵੀਡੀਓ ਦੇਖੀ ਸੀ ਮਤਲਬ ਜਿਵੇਂ ਉੱਥੇ ਆਉਂਦੇ ਨਾ ਇੰਸਟਾਗ੍ਰਾਮ ਵਗੈਰਾ ਉਹਦੇ 'ਤੇ ਇਨਫਲੂਐਂਸਰਸ ਆਉਂਦੇ ਨੇ ਉਹ ਚੀਜ਼ਾਂ ਤੁਹਾਨੂੰ ਪਤਾ ਜਿਹੜੀਆਂ ਚੀਜ਼ਾਂ ਲੈਂਦੇ ਨੇ ਕੁਛ ਕਰਦੇ ਨੇ, ਉਹਨਾਂ ਨੇ ਕੀ ਕੀਤਾ, ਇੱਕ ਹੀ ਚੀਜ਼ ਮਤਲਬ ਇੱਕ ਹੀ ਪ੍ਰੋਡਕਟ ਮੰਨ ਲਓ ਜਿਵੇਂ ਸੂਟ ਆ ਉਹਨੇ ਕੀ ਕੀਤਾ ਦੋਨੋਂ ਅਲੱਗ-ਅਲੱਗ ਸਾਈਡ ਤੋਂ ਉਹਨੇ ਸੂਟ ਮੰਗਵਾਏ, ਇੱਕ ਬ੍ਰੈਂਡਡ ਐਪ ਤੋਂ ਮੰਗਵਾਏ ਇੱਕ ਥੋੜ੍ਹੇ ਲੋਵਲੀ ਐਪ ਤੋਂ ਮੰਗਵਾਏ। ਉਹਨੇ ਦੋਨੋ ਜਦੋਂ ਕੱਪੜੇ ਮੰਗਵਾ ਤੇ ਉਹਨੇ ਜਦੋਂ ਕੱਪੜੇ ਦੋਨੋ ਖੋਲ੍ਹੇ ਔਰ ਦੋਨਾਂ ਚ ਇੰਨਾ ਡਿਫਰੈਂਸ ਸੀ ਨਾ ਕਲਰ ਦਾ ਵੀ ਤੇ ਕੁਛ ਮਤਲਬ ਫੋਟੋਜ਼ ਦੋਨਾਂ ਦੀ ਸੇਮ ਸੀ ਕਿ ਜੋ ਮੋਡਲਸ ਦੀ ਫੋਟੋਜ਼ ਹੁੰਦੀਆਂ ਨੇ, ਪਰ ਜੋ ਅੰਦਰ ਮੇਰਾ ਮਤਲਬ ਫੈਬਰਿਕ ਸੀ ਨਾ ਦੂਸਰੇ ਵਾਲੇ ਬ੍ਰੈਂਡ ਦਾ ਅਲੱਗ ਸੀ, ਜਿਹੜਾ ਦੂਸਰਾ ਬ੍ਰੈਂਡ ਸੀ ਉਹਦਾ ਅਲੱਗ ਸੀ ਮੈਂ ਕਿਹਾ ਐ ਦੇਖੋ, ਫਰੋਡ ਇੱਥੋਂ ਹੀ ਹੈ।
ਹੋਰ ਕੀ ਇਹੀ ਤਾਂ ਮੈਂ ਕਹਿ ਰਹੀ ਹਾਂ ਅੱਜਕੱਲ੍ਹ ਲੋਕੀ ਜੈਨੂਅਨ ਘੱਟ ਆ ਫਰੋਡ ਮਤਲਬ ਇੱਕ ਚੀਜ਼ ਅਗਰ ਜੈਨੂਅਨ ਸ਼ੁਰੂ ਹੁੰਦੀ ਆ ਨਾ, ਉਹਦੇ ਨਾਲ ਦਾ ਹੀ ਫਰੋਡ ਫਟਾਫਟ ਬਣ ਜਾਂਦਾ ਡੁਪਲੀਕੇਟ ਦਾ ਤਾਂ ਬਹੁਤ ਜਲਦੀ ਕੋਈ ਵੀ ਅਸੀਂ ਨਵੀ ਚੀਜ਼ ਵੀ ਲੈਣ ਜਾ ਜਾਂਨੇ ਆ ਮਾਰਕੀਟ ਚ, ਅਗਰ ਕੋਈ ਚੀਜ਼ ਚੰਗੀ ਆਈ ਨਾ ਉਹ ਤਾਂ ਉਹ ਡੁਪਲੀਕੇਟ ਤੁਹਾਨੂੰ ਥੋੜੇ ਦਿਨਾਂ ਬਾਅਦ ਉਹ ਦੇਖਣ
ਦੇਖ ਹੂੰ ਹੂੰ ਹੂੰ ਹੂੰ ਇਹ, ਹਾਂਜੀ-ਹਾਂਜੀ ਮੇਰੇ ਨਾ ਦੀਦੀ ਦੀ ਮੈਰਿਜ ਹੋਈ। ਵੀ ਹਾਲੇ ਇੱਕ ਦੋ ਮੰਥ ਹੀ ਹੋਏ ਨੇ ਤੇ ਅਸੀਂ ਨਾ ਉੱਧਰ ਹੀ ਔਨਲਾਈਨ ਨਾ ਦੇਖ ਰਹੇ ਸੀ ਵਿਆਹ ਲਈ ਜੋੜਾ ਦੀਦੀ ਲਈ ਤੇ ਸਾਨੂੰ ਤੇ ਅੱਜ ਕੱਲ ਸਾਈਟ ਤੇ ਵੀ ਇੰਨੇ ਸੋਹਣੇ, ਸੋਹਣੇ ਆਂਦੇ ਸੋਸ਼ਲ ਮੀਡੀਆ ਸਾਈਟ ਤੇ ਵੀ ਕਿੰਨਾ ਕੁਛ ਆਦਾ ਨਾ ਪੇਜਿਸ ਵਗੈਰਾ ਤੇ ਬਹੁਤ ਇੱਕ ਨਾ ਬਹੁਤ ਵਧੀਆ ਮਤਲਬ ਸਾਈਟਸ ਕਿ ਤੇ ਉਹਨਾਂ ਨੇ ਨਾ ਇੰਨੇ ਪਿਆਰੇ, ਪਿਆਰੇ ਤੁਹਾਨੂੰ ਪਤਾ ਨਾ ਆਨੰਦ ਜਿਹੜੇ ਸੂਟ ਹੁੰਦੇ ਨੇ ਅਜ ਕੱਲ ਥੋੜੇ ਅਲੱਗ ਟਰੈਂਡ ਦੇ ਹੇਗਾ ਸੀ, ਓਦਾਂ ਦਾ ਸੂਟ ਸੀ ਤੇ ਪੂਰਾ ਬਣਿਆ ਬਣਾਇਆ ਜਦੋ ਅਸੀਂ ਰੇਟ ਪੁੱਛਿਆ ਨਾ ਉਹਦੇ ਕੋਲੋ ਇੱਕ ਲੱਖ ਦਾ ਸੂਟ ਸੀ ਉਹ ਮੇਰੀ ਦੀਦੀ ਕਹਿੰਦੀ ਇੱਥੇ ਹੀ ਰਹਿਣ ਦੇ। ਮੈਂ ਕਿਹਾ ਇਸ ਤੋਂ ਵਧੀਆ ਤੂੰ ਬਾਜ਼ਾਰ ਚਲ ਤੇਨੂੰ ਤੂੰ ਮੈਂ ਕਿਹਾ ਤੂੰ ਜਾ ਆਪ ਆਪਣਾ ਸ਼ਹਿਰ ਛੱਡ ਤ ਕਿਤੇ ਬਾਹਰ ਚਲੇ ਜਾਓ ਉੱਥੇ ਲੈ ਆ ਤੈਨੂੰ ਤਾਂ ਫੇਰ ਅਧਾ ਤੇਰੇ ਅੱਧੇ ਤਾਂ ਮੈਂ ਕਿਹਆ ਕਿੱਥੇ ਘੱਟ ਰੇਟ ਤੇ ਦੇਨਾ ਸੂਟ ਹੋਰ ਫਿਰ ਉਹ ਫਿਰ ਮੈਂ ਕਿਹਾ ਨਹੀਂ। ਭੈਣੇ ਐਸ ਤਰ੍ਹਾਂ ਨੀ ਤੂੰ ਚੱਲ ਬਾਜ਼ਾਰ ਚੱਲ ਫੇਰ ਅਸੀ ਦੂਸਰੇ ਸ਼ਹਿਰ ਗਏ ਸੀ। ਪੰਜਾਬ ਵਾਲੀ ਸਾਈਡ ਗਏ ਸੀ ਫਿਰ ਉੱਥੇ ਜਾ ਕੇ ਅਸੀ ਸੂਟ ਲੈ ਕੇ ਆਏ ਦੀਦੀ ਦਾ ਫਿਰ ਅਸੀ ਬਣਵਾਇਆ ਸੀ ਦੇਖੋ ਡਰ ਹੀ ਹੈ ਐਡੀ ਵੱਡੀ ਅਮਾਊਂਟ ਭਰਨੇ ਕਿੰਨੇ ਹੈ। ਔਰ ਉਹ ਵੀ ਅੱਗੇਓ ਇਨੇ ਸਟਾਈਲ ਨਾਲ ਬੋਲ ਰਿਹਾ ਸੀ ਇੱਕ ਲੱਖ। ਰੁਪਏ ਦਾ। ਮੈਂ ਕਿਹਾ ਠੀਕ ਹੈ ਭਰਾਵਾ ਉੱਥੇ ਹੀ ਰੱਖ ਇਹਨੂੰ।
ਤਾਂ ਇਹ ਤਾਂ ਚੀਜ਼ਾਂ ਦੀ ਹੈ ਪਰ ਇਹ ਹੈ ਕਿ ਚਲੋ ਅੱਜ ਦੀ ਲਾਈਫ ਸਾਨੂੰ ਜਿੰਨੀ ਜਿੱਦਾਂ ਸਾਨੂੰ ਫੈਸਿਲਿਟੀਜ਼ ਵੀ ਬਹੁਤ ਹੋ ਗਿਆਂ ਔਨਲਾਈਨ ਸ਼ੋਪਿੰਗ ਦੀ ਏ ਤਾਂ ਹੈ ਨੀ ਕਿ ਅਸੀ ਚਲੋ ਛੋਟੀ ਮੋਟੀ ਚੀਜ਼ਾਂ ਹੀ ਅਸੀ ਘਰ ਬੈਠੇ ਬੈਠੇ ਮੰਗਵਾ ਲੈਨੇ ਹਾਂ ਸਾਨੂੰ ਜਾਣਾ ਨੀ ਪੈਂਦਾ ਕਿਸ ਕਿਸੇ ਵੇਲੇ ਐਮਰਜੈਂਸੀ ਹੈ ਸਾਨੂੰ ਕਿਸੇ ਵੇਲੇ ਬੱਚਿਆਂ ਦੀ ਕੋਈ ਚੀਜ਼ ਹੈ ਸਕੂਲ ਜਾਣਾ ਸਵੇਰੇ ਬੱਚਿਆਂ ਨੇ ਜੀ ਮੰਮੀ ਅੱਜ ਇਹ ਚੀਜ਼ ਰਹਿ ਗਈ ਸਾਡੀ ਇਹ ਚੀਜ਼ ਤਾਂ ਔਨਲਾਈਨ ਹੀ ਹੈਗੀ ਸਾਨੂੰ ਹਰ ਚੀਜ਼ ਅੱਜ ਕੱਲ੍ਹ
ਹਾਂਜੀ ਹਾਂਜੀ ਆ ਜਾਂਦੀ ਇਹ ਨਾਲੇ ਪੇਮੈਂਟ ਦਾ ਸਿਸਟਮ ਲਈ ਵਧੀਆ ਹੈਗਾ।
ਤਾਂ ਸਾਰਿਆਂ ਨੇ ਕੈਸ਼ ਆਨ ਡਿਲੀਵਰੀ ਜਿਹੜੇ ਨੋਮਲ ਚੀਜ਼ਾਂ ਦੇ ਉਪਰ ਉਹ ਤਾਂ ਆ ਹੈ ਗਿਆ ਹਰ ਚੀਜ਼ ਦੇ ਤੇ ਕੈਸ਼ ਔਨ ਡਿਲੀਵਰੀ ਹੋਣ ਕਰਕੇ ਤਾਂ ਬਹੁਤ ਜ਼ਿਆਦਾ ਫੈਸਿਲਿਟੀ ਹੋ ਗਈ ਠੀਕ ਹੈ ਮੰਗਾਈ ਚੀਜ਼ ਸਾਹਮਣੇ ਦੇਖੀ ਨਹੀਂ ਪਸੰਦ ਆਈ ਤੇ ਉਸ ਟਾਈਮ ਅਸੀਂ ਕਹਿ ਸਕਦੇ ਵੀ ਅਸੀਂ ਨਹੀਂ ਲੈਣੀ ਕੈਂਸਲ
ਹਾਂਜੀ ਹਾਂਜੀ ਚਲੋ ਕੋਈ ਗੱਲ ਨਹੀ। ਅਸੀਂ ਚੱਲਾਂਗੇ ਫਿਰ ਕਿਸੀ ਦਿਨ ਪਲੈਨ ਬਣਾਵਾਂਗੇ। ਦੋਨੋ ਜਿਨੇ ਮਾਰਕੀਟ ਥੋੜੀ ਆਉਟਿੰਗ ਕਰਕੇ ਆਵਾਂਗੇ ਹਾਂਜੀ ਹਾਂਜੀ ਠੀਕ ਠੀਕ ਓਕੇ ਸਤਿ ਸ਼੍ਰੀ ਅਕਾਲ।